ਹੈਲੋ
ਵਧੀਆ ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ ਕੀ ਕਰੀ ਜਾਨੇ
ਵਧੀਆ ਕੁਛ ਨੀ ਬਸ ਪਈ ਸੀ ਮੈਂ
ਠੀਕ ਹੈ। ਖਾਣਾ ਖਾ ਲਿਆ
ਹਾਂਜੀ ਹਾਂਜੀ ਖਾ ਲਿਆ ਤੁਸੀਂ ਸੁਣਾਓ ਹੋਰ ਜ ਕਿਵੇਂ ਖਾ ਲਿਆ ਖਾਣਾ।
ਹੂੰ ਹੂੰ ਖਾ ਲਿਆ। ਬਸ ਹੁਣ ਤੇ ਸੁਬਾ ਦੇ ਬ੍ਰੇਕ ਫਾਂਸਟ ਕੀਤਾ ਹੁਣ ਲੰਚ ਦੀ ਤਿਆਰੀ
ਅੱਛਾ ਅੱਛਾ ਅੱਛਾ ਮੈਂ ਤਾਂ ਵੀਡੀਓ ਦੇਖੀ ਜਾਂਦੀ ਸੀ। ਕੀ ਬਾਈ ਦੇ ਰਿਟਾਇਰਮੈਂਟ ਦੀਆਂ
ਅੱਛਾ ਅੱਛਾ ਹਾਂ ਬਹੁਤ ਵਧੀਆ ਸੀ ਫੰਕਸ਼ਨ ਬਹੁਤ ਇੰਜੋਏ ਕੀਤਾ ਸੀ। ਤੂੰ ਆਈ ਨੀ ਸੀ ਹੇਨਾ ਤੁਸੀਂ ਨੀ ਆਏ ਸੀ।
ਮੇਰਾ ਤਾ ਯਾਰ ਟਾਈਮ ਹੀ ਨੀ ਲੱਗ ਗਿਆ ਮੇਰਾ ਹੋਰ ਟਾਈਮ ਵੀ ਕਿ ਮੈਂ ਛੁੱਟੀ ਵੀ ਲੈ ਲਈ ਸੀ। ਹੈਲੋ ਹੈਲੋ ਹੈਲੋ ਹੈਲੋ ਹੈਲੋ
ਆਵਾਜ਼ ਨਹੀਂ ਆ ਰਹੀ।
ਹੈਲੋ
ਹੈਲੋ
ਹਾਂ ਆਵਾਜ਼ ਨਹੀ ਆ ਰਹੀ ਸੀ।
ਹਮ ਹਮ ਆਵਾਜ਼ ਨਹੀਂ ਆਨੈ ਨੈੱਟਵਰਕ ਦੀ ਪ੍ਰੋਬਲਮ ਹੈ।
ਮੈਂ ਕਿਹਾਿਆ ਮੈਂ ਹਮ ਮੇਰਾ ਸੀਗਾ। ਉਹ ਮੈਂ ਉਸ ਦਿਨ ਛੁੱਟੀ ਤਾਂ ਲਈ ਸੀ। ਮੈਂ ਵਾਰ ਪਹੁੰਚੀ ਲੇਟ ਸੀ। ਸ਼ਾਮ ਨੂੰ ਆਈ ਮੈਂ
ਅੱਛਾ ਅੱਛਾ
ਹਮ ਸ਼ਾਮ ਨੂੰ। ਹਾਂ ਉਦੋਂ ਤੱਕ ਤਾਂ ਸਾਰਾ ਪ੍ਰੋਗਰਾਮ ਹੋ ਗਿਆ।
ਹੋ ਗਿਆ ਸੀ। ਹਮ ਬਹੁਤ ਇੰਜੋਏ ਕੀਤਾ ਤਾਂ ਬਹੁਤ ਨੱਚੇ ਅਸੀਂ ਸਟੇਸ਼ਨ ਤੇ ਵੀ ਬਹੁਤ ਨੱਚੇ। ਜਦੋਂ ਭਾਜੀ ਨੂੰ ਲੈਣ ਗਏ ਸੀ।
ਅੱਛਾ। ਹਾਂ ਮੈਂ ਵੀਡੀਓ ਦੇਖੀਆਂ ਸੀਗੀਆਂ।
ਹਮ ਆਹ ਅੰਸ਼ ਹੋਨੀ ਸਾਰੇ ਹਮ
ਤੇ ਉੱਧਰੋਂ ਭਾਜੀ ਆਏ ਹੋਏ ਸੀ ਹਨਾ। ਉੱਧਰ ਸਤਨਾਮ ਵੀ ਆਇਆ ਸੀ।
ਹਮ, ਇਹ ਉਸ ਦਿਨ ਹੀ ਛੁੱਤੀ ਆਈ ਸੀਗੀ
ਅੱਛਾ, ਅੱਛਾ ਅੱਛਾ।
ਇਹ ਸਟੇਸ਼ਨ ਹੀ ਪਹੁੰਚੇ ਸਿੱਧਾ ਓਥੋਂ ਕੱਪੜੇ ਚੇਂਜ ਕਰਕੇ।
ਹਮ
ਸਾਡੇ ਨਾਲ ਚਲੇ ਗਏ
ਅੱਛਾ ਨਹੀਂ। ਵਧੀਆ ਸੀਗਾ
ਬਹੁਤ ਵਧੀਆ ਸੀਗਾ। ਬਹੁਤ ਇੰਜੋਏ ਕੀਤਾ ਸੀ ਸਾਰਿਆਂ ਨੇ
ਅੱਛਾ, ਹਾਂ। ਵੀਡੀਓ ਦੇਖੀ। ਨਾ ਮੈਂ
ਸਟੇਸ਼ਨ ਤੇ ਤਾਂ ਬਹੁਤ ਜਿਆਦਾ ਮਤਲਬ ਕਿ ਬਹੁਤ ਮਜ਼ਾ ਆਇਆ। ਉੱਥੇ ਤਾਂ ਰੌਲਾ ਇੰਨਾ ਪਾਇਆ ਸਾਰਿਆਂ ਨੇ
ਆਹ ਹਾਂ
ਟ੍ਰੇਨ ਮਤਲਬ। ਪਹਿਲਾਂ ਇੱਕ ਟ੍ਰੇਨ ਆਈ। ਉਹ ਪਤਾ ਨੀ ਸੀ ਲਗਦਾ ਕਿਹੜੀ ਟੇਨ ਚ ਆ ਭਾਜੀ। ਤੇ ਪਹਿਲਾਂ ਏਕ ਟ੍ਰੇਨ ਆਈ ਉਹਦੇ ਪਿੱਛੇ ਭੱਜ ਲਏ। ਫਿਰ ਦੂਜੀ ਆਈ ਉਹਦੇ ਪਿੱਛੇ ਭੱਜ ਲਏ। ਇਨਾ ਕੁਸ਼ ਕੇ ਤਾਂ ਬਹੁਤ ਕਛ ਹਮ ਹਮ ਫੇਰ ਅਸੀਂ ਹਾਰ ਪਾਏ ਸਾਰਿਆਂ ਨੇ ਭਾਜੀ ਦੇ ਰਮੀਲੇ ਹਮ ਨਾਲ ਲ ਨੇ ਅਠ
ਚੱਲ ਵਧੀਆ ਇਹ ਵੀ ਵੈਸੇ ਆਪਣੇ ਕਲਚਰ ਚ ਹੀ ਨੇ ਹਨਾ
ਹਮ ਹਮ। ਹਮ ਸਹੀ ਗੱਲ ਆ। ਇੰਜੋਏਮੈਂਟ ਹੋ ਜਾਂਦਾ
ਹਮ, ਇਹੇ ਨਾਲ ਵਧੀਆ ਨਾਲੇ ਬੰਦਾ ਮਿਲ ਲੈਂਦਾ। ਸਾਰੇ ਰਿਸ਼ਤੇਦਾਰਾਂ ਨੂੰ ਐਵੇਂ ਜਿਵੇਂ ਵਿਆਹਾਂ ਚ ਹੁੰਦਾ। ਹਨਾ? ਹ
ਹਮ ਹਮ ਸਾਰੇ ਆਏ ਹੋਏ ਸੀਗੇ। ਭੂਆ ਹੁਣੀ ਵੀ, ਉਧਰੋਂ ਆਪਣੇ ਇੱਧਰੋਂ ਸਾਰੇ ਸੁ ਪੜ ਬਣੀ ਸਾਰੇ
ਅੱਛਾ ਅੱਛਾ ਅੱਛਾ।
ਫਿਰ ਬਾਅਦ ਵਿੱਚ ਘਰੇ ਆ ਕੇ ਹਮ। ਘਰੇ ਆ ਕੇ ਫੇਰ ਮਤਲਬ ਕੇ ਬੋਲੀਆਂ ਪਾਈਆਂ, ਭੰਗੜੇ ਵਾਲੇ ਆਏ ਹੋਏ ਸੀ ਨਾ। ਉਹਨਾਂ ਨੇ ਬਹੁਤ ਬੋਲੀਆਂ ਪਾਈਆਂ ਫਿਰ ਤੇ ਨੱਚੇ ਬੋਲੀੀਆਂ ਪਾ ਪਾ ਵੀ
ਹਮ
ਹਮ
ਫੇਰ ਇਹਨਾਂ ਦੇ ਜਦੋਂ ਪਾਠ ਰੱਖਿਆ ਸੀ। ਉਦੋਂ ਤਾਂ ਤੁਸੀਂ ਆਏ ਨੀ ਹੈ
ਹਾਂਜੀ ਹਾਂਜੀ। ਉਦੋਂ ਨੇ ਉਦੋਂ ਪਤਾ ਨੀ ਹੈਗਾ ਸੀ ਕੁਛ। ਆਪਣੇ ਇੱਥੇ ਤੋਂ ਕੋਈ ਪ੍ਰੋਗਰਾਮ ਉਹਦੋਂ ਫਿਰ ਆਇਆ ਨਹੀਂ ਗਿਆ ਸਾਡੇ ਤੋਂ
ਠੀਕ ਆ। ਹਾਂ ਉਦੋਂ ਤਾਂ ਉਦੋਂ ਤਾਂ ਮੈਂ ਗਈ ਸੀਗੀ। ਪਾਠ ਤੇ ਤਾਂ ਪਹੁੰਚ ਗਈ ਸੀ ਸੀਗੀ ਮੈਂ
ਪਾਰਟੀ ਤੇ ਨੀ ਆਏ ਹਨਾ
ਹਾਂ ਪਾਰਟੀ ਤੇ ਨਹੀਂ ਆਇਆ ਗਿਆ।
ਚਲੋ ਕੋਈ ਨਾ ਹੋਰ ਫੰਕਸ਼ਨ ਆਜੂਗਾ ਹੁਣ
ਹੁਣ ਵਿਆਹੀ ਆਉਣਗੇ।
ਆਹੋ ਹੁਣ ਗਰਮੀ ਚ ਤਾਂ ਵੈਸੇ ਘਟ ਹ
ਹਮ ਜਗਦੀਪ ਦਾ ਵਿਆਹ ਪਤਾ ਨੀ ਕਦੋਂ ਕਰਨਾ।
ਕੀ ਪਤਾ ਨੀ ਉਹ ਤਾਂ ਕਦੋਂ ਕਰਨਗੇ। ਠੰਡ ਚ ਹੀ ਕਰਨਗੇ ਹੁਣ ਤੇ ਦੇਖੋ ਕਦੋਂ ਕਰਾਊਗਾ।
ਚੱਲ ਵਧੀਆ ਹੋ ਜਾਵੇ ਜਲਦੀ ਮੇਰੇ ਮੇਰੇ ਯਰ। ਇਹ ਹੁਣੇ ਹੁਣੇ ਵਿਆਹ ਦੇਖ ਲੂਗੀ ਬਾਅਦ ਚ ਤਾਂ
ਸਹੀ ਬਾਦ ਚ ਕੀ ਬਾ ਚ ਕੀ
ਮੈਂ ਕਿਹਾ ਬਾਅਦ ਚ ਵਿਆਹਵਾਂ ਤੋਂ ਬਾਅਦ ਤਾਂ ਪਤਾ ਨੀ ਕੀ ਮਾਹੌਲ ਹੁੰਦਾ।
ਨਹੀਂ, ਨਹੀਂ ਇਹ ਤਾਂ ਨਹੀ ਹੁੰਦਾ।
ਹਮ
ਤੂੰ ਕਦੋਂ ਕਰਾਉਣਾ ਵਿਆਹ।
ਮੇਰਾ ਤਾਂ ਹਜੇ ਵੇਖੋ। ਸਾਨੂੰ ਐਂ ਆ ਘਰ ਬਣ ਜਾਵੇ।
ਹਮ ਸਹੀ ਗੱਲ।
ਹਮ।
ਬਾਣੀ ਜਾਣਾ ਹੌਲੀ ਹੌਲੀ।
ਤੁਹਾਨੂੰ ਪਤਾ ਹੀ ਹੈ ਫੇਰ ਵਿਆਹ ਵਾਂ ਵ ਆਂ ਚ ਫਿਰ ਰਿਸ਼ਤੇਦਾਰ ਆਉਂਦੇ ਨੇ ਫੇਰ ਕੱਠ ਕੱਠ ਹੋ ਜਾਂਦਾ ਨਾ
ਹਮ
ਹਮ
ਉਦੀ ਆਪਣੀ ਦੂਸਰੀ ਸਿਸਟਰ ਦੀ ਤੇਰੀ ਦੀ ਉਹਦੀ ਸਰਕਾਰੀ ਜੋਬ ਹੈ ਨਾ
ਹਾਂਜੀ, ਹਾਂਜੀ ਹਾਂਜੀ
ਵਧੀਆ ਨਾ। ਸਪੋਰਸ ਬਹੁਤ ਨ ਪੜੇ ਹੋਆਂ ਸਰਕਾਰੀ ਹੋ
ਬਣਦਾ ਨੀ ਨਾ ਕਿਤੇ
ਬਣਦਾ ਨੀ ਸ
ਮੇਰਾ ਤਾਂ ਹੁਣ ਭਰ ਭਰ ਕੇ ਦੇਖ ਲਈਆਂ ਨੇ ਫੇਰ ਬਣਦਾ ਨੀ ਕੀ- ਤੇ ਗਰਮ ਹਜੇ ਇਕ ਐ ਇੱਕ ਪਾਸੇ ਤਾਂ ਬੰਦੇ ਦਾ ਧਿਆਨ ਰੇਂਦਾ ਹੁਣ ਏਆਂ ਜੋਬ ਕਰਦੀ ਆਂ।
ਹੂੰ ਹੂੰ ਏ ਵੀ ਮਤਲਬ ਕੋਈ ਸ਼ਪਾਰਸ਼ ਆਲਿਆਂ ਨੂੰ ਰੱਖ ਲੈਂਦੇ ਐ ਮੈਂ ਵੀ ਦਿੱਤੇ ਸੀ ਮਤਲਬ ਸਰਕਾਰੀ- ਤਦੋਂ ਦੇ ਕੇ ਆਈ ਸੀਗੀ। ਕੁਛ ਨੀ ਬਣਿਆ ਬੁਣਿਆ।
ਹੂੰ
ਡਾਕ ਵਿਭਾਗ ਦੀਆਂ ਹੁਣ- ਨਿਕਲੀਆਂ ਹੋਈਆਂ ਸੀਗੀਆਂ।
ਅੱਛਾ
ਹ ਮੈਂ ਭਰਨ ਲੱਗੀ ਮ ਡੇਟ ਦੀ ਲੰਘ ਗਈ ਦੋ ਦਿਨ ਤੇ ਮੈਨੂੰ ਯਾਦ ਈ ਭੁਲ ਗਿਆ। ਭਰੂਗੀ -ਭਰੂਗੀ ਬਾਅਦ ਚ ਭਰਿਆ ਈ ਨੀ। ਬੈਂਕ ਦੀਆਂ ਵੀ ਨਿਕਲੀਆਂ ਸੀ।
ਅੱਛਾ -ਅੱਛਾ
ਓਦਾ ਮੈਂ ਸਕੂਲ ਚ ਦਿੱਤੇ ਹੋਏ ਰਜਊਮ ਚੱਲ ਮਿਲ- ਕਿਤਾ ਲੱਗ ਜਾਂਗੇ। ਵਕੈਂਸੀ ਕੋਈ- ਖਾਲੇ ਨੀ ਹਜੇ ਫਿਰ ਹਜੇ ਮੈਨੂੰ ਬੁਲਾਇਆ ਨੀ
ਅੱਛਾ
ਹੂੰ
ਹੋਰ
ਹੋਰ
ਹੋਰ ਆਪਣੇ ਕਿਦਾ ਵਿਆਹ ਓਣਾ ਹੁਣ ਵਿਆਹ ਕੋਈ-
ਆਪਣੇ ਕੀਦਾ ਓਣਾ ਕਿਸੇ ਦਾ ਨੀ ਹਜੇ ਤਾਂ।
ਅੱਛਾ
ਹਾਂ ਵੈਸੇ ਵੀ ਗਰਮੀ' ਚ ਤਾਂ ਘੱਟ ਈ ਫੰਕਸ਼ਨ-
ਨਈ ਗਰਮੀ - ਪੈ ਰਿਹਾ ਆ ਜਿਵੇਂ ਸਰਦੀ ਚ ਕੇ ਕੋਈ ਵੀ ਹੁੰਦਾ ਵੀ- ਕਿਸੇ ਦਾ ਵਿਆਹ ਆਜੂਗਾ ਹੁਣ ਜਿਵੇਂ ਸਾਡੇ ਏਧਰ ਸ਼ੈਦ ਮਾਮੇ ਦੀਆਂ ਕੁੜੀਆਂ ਦਾ ਹੋਗੇ
ਅੱਛਾ ਅੱਛਾ ਆਪਣੇ ਤਾਂ ਨੀ ਹਜੇ ਕਿਸੇ-
ਅੱ ਅੱਛਾ, ਚਲੋ। ਵਧੀਆ, ਜੇ ਇੱਧਰ ਜਗਦੀਪ ਦਾ ਵਿਆਹ ਹੋਯਾ ਤੇ, ਫੇਰ ਤਾਂ ਸਾਰੇ ਇਕੱਠੇ ਹੋ ਜਾਂਗੇ।
ਹੂੰ -ਹੂੰ। ਸਹੀ ਗੱਲ ਹੈ।
ਹੂੰ।
ਦੀਪ ਦਾ ਤਾਂ ਮੈਨੂੰ ਲੱਗਦਾ ਨੀ ਹਜੇ ਲੇਟ ਹੀ ਹੋਊਗਾ ਹੁਣ ਤਾਂ।
ਹਾਂ। ਲੱਗਦਾ ਵਾ ਹੂੰ। ਬਾਹਰਲਿਆਂ ਦਾ ਹੀ ਹੁੰਦਾ ਹੈਨਾ।
ਹੂੰ।
ਜੇ ਚੱਲੇ ਗਏ ਤਾਂ ਇੱਕ- ਦੋ ਸਾਲ ਤਾਂ ਮੰਨ ਕੇ ਚਲੋ ਵੀ ਦੋ ਸਾਲ ਤਾਂ
ਹਾਂ, ਸਹੀ ਗੱਲ। ਦੋ ਸਾਲ ਤਾਂ ਵੈਸੇ ਦੋ- ਤਿੰਨ ਸਾਲ ਬਂਦਾ ਲਾਂਦਾ ਬਾਹਰ ਹੈਨਾ।
ਹੂੰ।
ਬਾਅਦ ਚ ਆ ਕੇ ਫਿਰ ਕਰਾਉਂਦਾ ਵਿਆਹ
ਹੂੰ।
ਚੱਲ ਹੋਰ
ਹੋਰ, ਬਸ ਠੀਕ ਏ। ਨਈ ਨਵੀਆਂ ਤਾਜ਼ੀਆਂ ਤਾਂ ਬਸ ਹੁਣ ਤਾਂ ਗਰਮੀ ਹੈ, ਫਿਰ ਸਰਦੀਆਂ ਚ ਹੋਣਗੀਆਂਵੇ ਇਹਾ-ਉਹਾਦੀ ਗਲਾਂ ਤਾਜ਼ੀਆਂ ਇੱਥੇ ਵੈਸੇ ਆਪ ਆਪਣੇ ਨਾਲੋਂ ਥੋੜਾ ਫ਼ਰਕ ਹੈ।
ਅੱਛਾ-ਅੱਛਾ ਵੈਸੇ ਹੁਣ ਆਪਣੇ ਮੌਸਮ, ਕੱਲ ਦਾ ਮਤਲਬ ਮੀਂਹ ਪਿਆ ਪਰਸੋਂ ਥੋੜਾ ਜਿਹਾ ਫ਼ਰਕ ਆ। ਅੱਜ ਵੀ, ਕੱਲ ਵੀ ਬੱਦਲ ਹੋ ਰਹੇ ਸੀ ਤੇ ਪਰ ਅੱਜ ਫੇਰ ਧੁੱਪ ਜਿਹੀ ਕਾਫ਼ੀ ਨਿਕਲੀ ਪਈ। ਹੂੰ ਵੈਸੇ ਘੱਟ ਗਈ ਅੱਗੇ ਨਾਲੋਂ, ਮੀਂਹ ਦੇ ਨਾਲ ਫ਼ਰਕ ਪੈ ਗਿਆ। ਹੂੰ।
ਚਲੋ।
ਚਲੋ ਕਿੱਥੇ ਚੱਲੀਏ? ਹੂੰ -ਹੂੰ
ਹੇ- ਹੇ
ਚਲੋ। ਠੀਕ ਹੈ
ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਔ। ਓਕੇ ਬਾਏ।
ਬਾਏ।